ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਹੈ
ਜੀ ਬਸ ਵਧੀਆ ਤੁਸੀਂ ਦੱਸੋ
ਅਸੀ ਵੀ ਵਧੀਆ
ਕੀ ਹੋ ਰਹੀਆ
ਬਸ ਜੀ ਬੈਠੇ ਹਾਂ ਫ੍ਰਰੀ ਹੋ ਕੇ ਹਨੇ ਮੋਰਨਿੰਗ ਰੂਟੀਨ ਖ਼ਤਮ ਕਰਕੇ ਆਪਣਾ
ਅੱਛਾ ਜੀ ਤੇ ਖਾਣਾ ਵਣਾ ਹੋ ਗਿਆ
ਨਹੀਂ ਨਹੀਂ ਅਜੇ ਤਾਂ ਲੰਚ ਤਾਂ ਅਜੇ ਕਰਨਾ ਹੈ ਹਜੇ ਤਾਂ ਬਸ ਮੋਰਨਿੰਗ ਦਾ ਸਾਰਾ ਖਤਮ ਹੋਇਆ ਲੰਚ ਸਾਡੀ ਲੰਚ ਨੂੰ ਤਾਂ
ਹਾਂਜੀ ਇਹ ਵੀ ਗੱਲ ਸਹੀ ਹੈ ਜੀ ਦੋ ਢਾਈ ਵੱਜ ਜਾਂਦੇ ਆ
ਹਮ ਬੱਚਿਆਂ ਦਾ ਸਕੂਲ ਖੁੱਲੇ ਹੋ ਬੰਦ ਹੈ ਨਾ ਬੱਚਿਆਂ ਦਾ ਸਕੂਲ ਹਾਂਜੀ-ਹਾਂਜੀ
ਹਾਂਜੀ-ਹਾਂਜੀ ਬਣਹਾ ਵਕੇਸ਼ਨ ਚੱਲ ਰਹੀ ਸੀ
ਹਾਂਜੀ ਬਸ ਉਸੀ ਕਰਕੇ ਸਾਰਾ ਰੂਟੀਨ ਬੱਚਿਆਂ ਕਰਕੇ ਨਾ ਖ਼ਰਾਬ ਹੋ ਜਾਂਦਾ
ਹਾਂਜੀ ਦੇਖੋ ਅੱਜ ਦੇ ਸਮੇਂ ਵਿੱਚ ਨਵੀਂ ਸਕਿੱਲ ਸਿੱਖਣਾ ਬਹੁਤ ਜ਼ਰੂਰੀ ਹੈ ਬਸ ਇਹੀ ਗੱਲ ਕਰਨੇ ਵਾਸਤੇ ਮੈਂ ਤੈਨੂੰ ਕਾਲ ਕੀਤੀ
ਹਾਂਜੀ-ਹਾਂਜੀ ਬਿਲਕੁਲ-ਬਿਲਕੁਲ
ਦੇਖੋ ਜੀ ਦ ਦੁਨੀਆਂ ਬਹੁਤ ਹਾਂਜੀ
ਬਿਲਕੁਲ ਮੈਂ ਕਹਿ ਰਹੀ ਹਾਂ ਅੱਜ ਦੇ ਟਾਈਮ ' ਤਾਂ ਫ੍ਰਰੀ ਰਹਿਣਾ ਬੇਕਾਰ ਹੈ ਕੁਛ ਨਾ ਕੁਛ ਆਪਣਾ ਸਿੱਖਣਾ ਜ਼ਰੂਰੀ ਹੈ ਅੱਜ ਦੇ ਟਾਈਮ ਤੇ
ਮੈਨੂੰ ਨੂੰ ਪਸੰਦ ਹੈ ਜੀ ਨਵੀਂ-ਨਵੀ ਸਕੀਲ ਸਿੱਖਣਾ ਦੇਖੋ ਜੀ ਦੁਨੀਆਂ ਬਹੁਤ ਤੇਜ਼ੀ ਨਾਲ ਬਦਲ ਰਹੀ ਹੈ ਹਰ ਦਿਨ ਕੁਛ ਨਯਾ ਆ ਰਹਾ ਏ, ਤੇ ਜੇ ਅਸੀਂ ਅਪਣੇ-ਆਪ ਨੂੰ ਸਮੇ ਦੇ ਨਾਲ ਅਪਡੇਟ ਨਹੀਂ ਕਰਾਂਗੇ, ਤਾਂ ਅਸੀਂ ਪਿਛੇ ਰਹਿ ਜਾਵੇਂਗੇ।
ਬਿਲਕੁਲ ਜੀ, ਬਿਲਕੁਲ। ਬਿਲਕੁਲ, ਆ
ਹਾਂਜੀ, ਨਵੀਂ ਸਕਿੱਲ ਸਿੱਖਣਾ, ਆਜ ਦੀ ਸਭ ਸੇ ਵੱਡੀ ਜ਼ਰੂਰਤ ਬਣ ਗਈ ਏ। ਤੇ, ਫ੍ਰੀਲੈਂਸਿੰਗ ਹੋ ਗਈ। ਤੇ, ਅ ਯੂਟਿਊਬ ਦੇ ਚੈਨਲ ਹੋਗਿਆ। ਤੇ ਕੁੱਝ ਵੀ, ਕੁੱਝ ਵੀ ਕਰਲੋ ਆਜ
ਬਿਲਕੁਲ ਜੀ, ਬਿਲਕੁਲ। ਓ ਸ੍ਕੀਲ ਸਿੱਖਣਾ ਬਹੁਤ ਜ਼ਰੂਰੀ ਏ, ਅੱਜ ਦੀ ਜਨਰੇਸ਼ਨ ਦੇ ਨਾਲ ਚੱਲਣਾ ਐ, ਤੁਹਾਨੂੰ ਦੁਨੀਆਂ ਦੇ ਬਾਰੇ ਸਭ ਕੁਛ ਪਤਾ ਹੋਣਾ ਚਾਹੀਦਾ, ਕਿ, ਕੀ ਚੱਲ ਰਿਹਾ ਅੱਜ ਦੇ ਟਾਈਮ।
ਹਾਂਜੀ-ਹਾਂਜੀ-ਹਾਂਜੀ। ਹਾਂਜੀ, ਮੈਂ ਕਹਿ ਰਹੀ ਸੀ, ਨਵੀ ਸ੍ਕੀਲ ਸਿੱਖਣ ਦਾ ਮਤਲਬ, ਸਿਰਫ ਪੜ੍ਹਾਈ ਕਰਨਾ ਹੀ ਨਹੀਂ, ਬਲਕਿ ਕੁਛ ਨਵਾਂ ਕਰੋ ਹਾਂਜੀ, ਕੁਛ ਨਵਾ ਜਾਣਨਾ ਐ
ਬਿਲਕੁਲ, ਅਬ ਮੈਂ ਤਾਂ ਹੁਣੇ ਏ ਵੀ ਦੇਖਿਆ ਕਿ, ਸਕੂਲ ਦੇ ਵਿੱਚ ਵੀ, ਜੇ ਹੈ ਜਿੱਦਾਂ ਹੁਣ ਬੱਚੇ ਸਕੂਲ ਪਾਸ ਆਊਟ ਕਰ ਗਏ, ਤਾਂ ਹੁਣ ਬੱਚਿਆਂ ਨੂੰ ਸਿਰਫ ਇਹ ਨੀ ਕਹਿੰਦੇ ਕਿ, ਸਿਰਫ ਤੁਸੀਂ ਆਪਣੀ ਸਟੱਡੀਜ਼ ਤੱਕ ਹੀ ਸੀਮਿਤ ਰਹੋ। ਬੋਲਦੇ ਕਿ ਕ, ਕੋਈ ਨਇਆ ਸ੍ਕੀਲ, ਡੇਲੀ ਕੁਛ ਨਾ ਕੁਛ, ਕਛ ਨਾ ਕੁਛ ਜ਼ਰੂਰ ਸਿੱਖੋ।
ਹਾਂਜੀ ਦੇਖੋ, ਜਿਵੇਂ ਕੰਪਿਊਟਰ ਚਲਾਣਾ ਮੋਬਾਇਲ ਸਹੀ ਤਰ ਇਸਤੇਮਾਲ ਕਰਨਾ, ਉਹ ਤੇ ਨਈ ਭਾਸ਼ਾ ਸਿੱਖਣਾ ਸਿਲਾਈ, ਕਢਾਈ, ਕੁਕਿੰਗ ਹੋ ਗਈ ਤੇ ਮਿਊਜੀਕ, ਮਿਊਜਿਕ ਹੀ ਲੈਲੋੋ ਜੀ, ਹਰ ਚੀਜ਼ ਇਹ ਸਭ ਇਹਦੇ ਉੱਪਰ ਹੈ, ਆਪ ਨੂੰ ਆਂਦਾ ਹੋਊਗਾ ਤਾਂ ਆਪ ਕਰਲੋਗੇ ਜੀ।
ਬਿਲਕੁਲ ਜੀ, ਬਿਲਕੁਲ। ਬੱਚਿਆਂ ਨੂੰ ਵੀ ਤਦੀ ਕੁਛ ਅਸੀਂ ਦੱਸ ਪਾਵਾਂਗੇ ਨ ਨਾ, ਸਾਨੂੰ ਖੁਦ ਨੂੰ ਪ
ਹਾਂਜੀ, ਦੁਨੀਆਂ ਵਿੱਚ ਕੇ ਹੋ ਰਿਹਾ ਜੀ। ਸਹੀ ਬਾਤ ਜੀ, ਸਹੀ ਗੱਲ, ਦੇਖੋ ਜੀ ਨਵੀ ਹਾਂਜੀ, ਨਵੀਂ ਸ੍ਕਿਲ ਸਿੱਖਣ ਨਾਲ ਇਨਸਾਨ ਦਾ, ਭਰੋਸਾ ਵੀ ਵੜਦਾ ਏ। ਜਦੋਂ ਅਸੀਂ ਕੁਛ ਨਵਾਂ ਸਿੱਖਦੇ ਆਂ, ਤੇ ਸਾਨੂੰ ਆਪਣੇ ਉੱਪਰ ਭਰੋਸਾ ਬਨਦਾ ਏ, ਕਿ ਮੈਂ ਕਰ ਸਕਦਾ ਹੂੰ, ਯਾ ਕਰ ਸਕਦੀ ਊਂ।
ਬਿਲਕੁਲ, ਬਿਲਕੁਲ, ਔਰ ਦੇਖੋ, ਹਾਂਜੀ। ਸੋਸ਼ਲ ਰਹਿਣਾ ਹੈ, ਲੋਕਾਂ ਦੇ ਨਾਲ ਮਿਲਣਾ-ਵਰਤਣਾ ਹੈ, ਇਹ ਤਦੀ ਐ ਲੋਕਾਂ ਦੇ ਨਾਲ ਜਿਸ ਟੌਪਿਕ ਤੇ ਬੈਠਕੇ ਸਭ ਗੱਲ ਕਰਾੰਗੇ, ਸਾਨੂੰ ਇਹ ਤਾਂ ਨੌਲੇਜ ਹੋਣੀ ਚਾਹੀਦੀ ਤਦੀ ਤਾਂ, ਅਸੀਂ ਗੱਲ ਕਰ ਪਾਵਾਂਗੇ ਨਾ ਉਹਦੇ ਨਾਲ।
ਤੇ ਅੱਜ-ਕੱਲ ਪੜੇ-ਲਿਖੇ ਬੱਚੇ ਆਉਂਦੇ ਨੀ ਤਾਂ ਅਗਰ ਪੇਰੈਂਟਸ ਨੂੰ ਕੁਛ ਨੀ ਆਉਂਦਾ ਜੀ, ਤੇ ਬੈਠਕੇ ਸੁਣਦੇ ਰਹਿੰਦੇ। ਕਿ, ਕੀ ਗੱਲ ਕਰੀਏ ਅਸੀਂ, ਹਾਂਜੀ। ਬਸ ਯੇ ਈਏ ਜੀ, ਇਹ ਬਰੋਸਾ ਸਾਨੂੰ ਜ਼ਿੰਦਗੀ ਦੇ ਹਰ ਕੰਮ ਵਿੱਚ ਆਕੇ ਵਧਣ ਲਾਈਕ ਅਹ, ਕੋਸ਼ਿਸ਼ ਕਰਦਾ ਹੈ ਜੀ।
ਬਿਲਕੁਲ-ਬਿਲਕੁਲ। ਹੋਰ ਤੁਸੀਂ ਦੱਸੋ, ਕਿਹੜਾ ਨਵਾਂ ਸ੍ਕਿੱਲ ਸਿੱਖਿਆ ਤੁਸੀ?
ਜੀ ਬਸ ਓਹੀ ਮੈਨੂੰ, ਫ੍ਰੀਲੈਂਸਿਕ ਸਿੱਖਿਆ ਸੀ, ਤੇ ਦੇਖੋ ਆਜ ਕੱਲਾ ਇੰਨੇ ਨਵੇਂ-ਨਵੇਂ ਚੀਜ਼ਾਂ ਆ ਗਈ ਹੈ ਦੁਨੀਆਂ ਵਿੱਚ, ਤੇ ਘਰ ਬੈਠੇ-ਬੈਠੇ, ਤੁਸੀਂ ਪੈਸੇ ਅਰਨ ਕਰਲੋ। ਨਵੀਂ-ਨਵੀਂ ਸ੍ਕਿਲ ਸਿੱਖਲੋ, ਤੇ ਆਜ-ਕੱਲ ਲੜਕੀਆਂ ਜ਼ਿਆਦਾ ਕਰ ਰਹੀ ਐ।
ਹੂੰ, ਹੂੰ, ਹੂੰ, ਹੂੰ।
ਦੇਖੋ ਜੀ, ਨਵੀਂ ਸਿਕਿਲ ਸਿੱਖਣ ਲਾਇਕ ਤੇ ਉਮਰ ਕੋਈ ਰੁਕਾਵਟ ਨਹੀਂ ਹੈ, ਬੱਚਾ ਹੋਵੇ ਤੇ ਜਵਾਨ ਹੋਵੇ।
ਬਿਲਕੁਲ-ਬਿਲਕੁਲ, ਹੁਣ ਦੇਖੋ ਸਕਿਲ ਅੱਜ-ਕੱਲ ਏਦਾਂ ਨਹੀਂ ਹੈ, ਕਿ ਤੁਸੀਂ ਸਿੱਖਣ ਲਈ ਕਿਤੇ ਬਾਹਰ ਬੀ ਜਾਣਾ, ਅੱਜ-ਕੱਲ ਤਾਂ ਦੇਖੋਨਾ ਸੋਸ਼ਲ ਮੀਡੀਆ ਕਰਕੇ, ਤੁਸੀਂ ਘਰ ਬੈਠੇ ਕੁਛ ਵੀ ਸਿੱਖ ਸਕਦੇ ਹੋ। ਚਾਹੇ ਲੈਂਗੁਵੇਜ ਸਿੱਖੋ, ਚਾਹੇ ਕਿਸੇ ਕੰਮ ਨੂੰ ਸਿੱਖੋ, ਚਾਹੇ ਕੋਈ ਤੁਸੀਂ ਇੰਗਲਿਸ਼ ਸਿੱਖਲੋ, ਯਾ ਕੋਈ ਵੀ ਏ ਆਈ ਦਾ ਕੰਮ ਸਿੱਖਲੋ, ਕੁਛ ਵੀ ਸਿੱਖ ਸਕਦੇ ਆ, ਅਸੀਂ ਅੱਜ।
ਹਾਂਜੀ, ਦੇਖੋ ਅੱਜ-ਕੱਲ ਤਾਂ ਇਤਨੀ, ਇੰਨੀ-ਇੰਨੀ ਲੈਂਗੁਵੇਜ ਆਤੀ ਨੀ ਬੱਚੋ ਕੋ। ਤੇ, ਹਮ ਬੱਚੋ ਕਾ ਮੁੜ ਦੇਖਦੇ ਰਹਿੰਦੇ ਜੇਬ ਬੱਚੇ, ਹ ਟੋਕ ਕਰਦੇ ਨ ਆ ਮਰੇ ਨਾਲ।
ਹਮ ਬਿਲਕੁਲ ਜੀ ਬਿਲਕੁਲ। ਨਾਲੇ ਹੁਣ ਤਾਂ ਕੰਪਲਸਰੀ ਹੋ ਗਿਆ, ਸਕੂਲਾਂ ਦੇ ਵਿੱਚ ਕਿ ਬੱਚਿਆਂ ਨੂੰ ਲੈਂਗੁਏਜ ਸਿੱਖ ਣੀ ਬਹੁਤ ਜ਼ਰੂਰੀ ਹੈ। ਜੋ ਮਤਲਬ ਡੇਲੀ ਆਪਣੀ ਹੁਣ ਦੋ ਲੈਂਗੁਏਜ ਤਾਂ ਸੀਗੀਆਂ ਹੀ ਸੀਗੀਆਂ, ਉਹਦੇ ਇਲਾਵਾ ਬੱਚ। ਬੱਚਿਆਂ ਨੂੰ, ਫੋਰਨ ਲੈਂਗੁਏਜ ਇੱਕ ਸਿੱਖਣੀ ਪਏਗੀ।
ਦੇਖੋ ਜੀ ਮੈਂ ਤੋਂ ਇੰਗਲਿਸ਼ ਠੀਕ ਸ ਆਣਦੀ ਵੀ ਨਹੀਂ ਬੱਚੇ ਨੂੰ ਇੰਨੀ ਇੰਨੀ ਲੈਂਗੁਏਜ ਆਣਦੀ ਹੈ। ਦੇਖੋ ਜੀ ਉਹੀ ਗੱਲ ਹੈ ਜੀ। ਅਗਰ ਮਨ ਵਿੱਚ ਸਿੱਖਣ ਦੀ ਇੱਛਾ ਹੋਵੇ। ਤੇ ਹਰ ਦਿਨ ਕੁਛ ਨਵਾਂ ਸਿੱਖੇ। ਸਿੱਖਾ ਜਾ ਸਕਦਾ ਹੈ ਜੀ।
ਬਿਲਕੁਲ ਜੀ ਬਿਲਕੁਲ ਬਿਲਕੁਲ, ਔਰ ਸਿੱਖਣ ਦੀ ਕੋਈ ਏਜ ਤਾਂ ਹੈ ਨਹੀਂ, ਕਿ ਤੁਸੀਂ ਹੁਣ ਪੰਜ ਸਾਲ ਦੇ ਹੋ, ਯਾ ਤੁਸੀਂ ਵੀਹ ਸਾਲ ਦੇ ਹੋ, ਯਾ ਤੁਸੀਂ ਸੋ ਸਾਲ ਦੇ ਹੋ, ਜਦ ਇਨਸਾਨ ਦਾ ਮਨ ਕਰੇ ਹਨਾ, ਕੋਈ ਇਹਹੀ ਨੀ ਕਿ ਤੁਹਾਨੂੰ ਮੁਸ਼ਕਿਲ ਨਹੀਂੀ ਰਹਿਗੀ। ਅੱਜ ਕੱਲ੍ਹ ਦੇ ਟਾਈਮ ਤੇ ਕੁਛ ਸਿੱਖਣਾ ਵੀ।
ਹਾਂ ਜੀ ਦੇਖੋ
ਕੁਛ ਤਾਂ ਬੱਚੇ ਵੀ ਗਾਈਡ ਕਰਦੇ ਐ, ਔਰ ਕੁਛ ਤੁਸੀਂ ਗੂਗਲ ਤੇ ਪਾਓ ਜਾਂ ਜਿਹੜੀ ਵੀ ਐਪਸ ਬਣੀਆਂ ਹਈਆਂ ਐ। ਕੁੱਤੇ ਵੀ ਕੁ ਕੁੱਛ ਵੀ ਸਿੱਖ ਸਕਦੇ ਆ ਅਸੀਂ।
ਹਾਂਜੀ ਦੇਖੋ ਅੱਜ ਕੱਲ੍ਹ ਇੰਟਰਨੈਟ ਤੇ ਮੋਬਾਇਲ ਨਾਲ ਨੇ ਵੀ ਸਕਿਲ ਸਿੱਖਣਾ ਓਰ ਆਸਾਨ ਹੋ ਗਿਐ ਘਰ ਬੈਠੇ ਕੇ ਬੈਠੇ ਅਸੀ ਵੀਡੀਓ ਦੇਖ ਕੇ ਔਨਲਾਈਨ ਕੋਰਸ ਕਰੋ ਤੇ ਬੋਤ ਕੁਛ ਸਿੱਖਣ ਸਕਦੇ ਐ ਬਸ ਜ਼ਰੂਰੀ ਆ ਸਮੇਂ ਨਿ ਕਾਣ ਦੀ ਤੇ ਮਿਹਨਤ ਕਰਨ ਦੀ
ਮਿਹਨਤ ਕਰਨ ਦੀ ਜ਼ਰੂਰਤ ਐ ਸਈ ਗੱਲ ਐ।
ਹਾਂ ਤੁਸੀਂ ਮਿਹਨਤ ਕਰੋਗੇ ਤਾਂ ਕੁੱਛ ਨਾ ਕੁੱਛ ਤੇ ਹਾਸਿਲ ਕਰ ਹੀ ਲਓਗੇ।
ਬਿਲਕੁੱਲ ਜੀ ਬਿਲਕੁੱਲ ਹੂੰ।
ਕਿਸਈ ਉਮਰ ਵਿੱਚ ਵੀ ਆਪ ਕੋਸ਼ਿਸ਼ ਕਰ ਦੇਖ ਲੋ। ਤੇ ਤੁਸੀਂ ਜ਼ਰੂਰ ਫਲ ਮਿਲੇਗਾ।
ਬਿਲਕੁੱਲ ਜੀ ਬਿਲਕੁੱਲ।
ਕੀ ਸੀਗੀ ਓ ਨਵੀਂ-ਨਵੀਂ ਚੀਜ਼?
ਮੈਂ ਦੇਖੋ ਜੀ ਬੱਚਿਆਂ ਦੇ ਨਾਲ ਤਾਂ ਬ ਕੋਸ਼ਿਸ਼ ਕਰਦੀ ਕਿ ਥੋੜਾ ਹੁਣ ਬੱਚਿਆਂ ਦੇ ਨਾਲ ਇੰਗਲਿਸ਼ ਤ ਬੋਤ ਦੇਖੋ ਅੱਜ ਦੇ ਟਾਈਮ ਤੇ ਬੋਤ ਕੰਪਲਸਰੀ ਹੋ ਗਈ ਐ।
ਹਾਂਜੀ।
ਹਨਾ ਅਗਰ ਤੁਸੀਂ ਓ ਨਹੀਂ ਸਿੱਖੋਗੇ ਜਾਂ ਨਈ ਤੁਸੀਂ ਗੱਲ ਕਰੋਗੇ ਤਾਂ ਤੁਸੀਂ ਲੱਗਦਾ ਕੀ ਏਦ ਅਅ ਸਬਦ ਸਬ ਬੱਚੇ ਕੀ ਸਾਰੇ ਹੀ ਸੋਚਦੇ ਕੀ ਬਚ ਐਐਐ ਐਜੂਕੇਟਡ ਨਹੀਂ ਏ ਲੋਕ ਨਾ। ਇਹਨਾਂ ਨੂੰ ਕੁਛ ਨੀ ਪਤਾ ਹੈਗਾ, ਤਾਂ ਮੇਰੇ ਹਿਸਾਬ ਨਾਲ ਥੋੜ੍ਹਾ ਬਹੁਤ ਮੈਂ ਕੋਸ਼ਿਸ਼ ਕੀਤੀ। ਕਿ ਬੱਚਿਆਂ ਦੇ ਨਾਲ ਛੁੱਟੀਆਂ ਦੇ ਵਿੱਚ ਥੋੜ੍ਹਾ ਇੰਗਲਿਸ਼ ਸਿੱਖਾਂ। ਜਾਂ ਮੈਂ, ਥੋੜਾ ਕਰੋਸ਼ੀਏ ਦਾ ਕੰਮ ਸਿੱਖਿਆ ਇਸ ਵਾਰ। ਕਿ ਮੈਂ ਦੇਖ ਰੀ ਆ ਕੀ ਬੋ ਇਸ ਹੁਣ ਟਰੈਂਡ ਵਿੱਚ ਆਇਆ ਹੋਇਆ ਬਹੁਤ ਜਾਦਾ ਨਾ ਦੇਖਦੇ ਓਗੇ ਤੁਸੀਂ ਕਿ ਔਨਲਾਈਨ ਕਿੰਨਾ ਸਮਾਨ ਥੋੜਾ ਦੇਖੋ ਓਦਾ ਵੀ ਆਪਣਾ ਬਿਜਨਸ ਲੌ
ਹਾਂਜੀ ਲੋਕ ਸ਼ੁਰੂ ਕਰਦੇ ਹਾਂਜੀ ਲੋਕ ਥੋੜਾ-ਥੋੜਾ ਸੀਖ ਕੇ ਸ਼ੁਰੂ ਕਰ ਦੇਣੀ ਤੇ ਜੇ ਦੇਖੋ ਮੈਨੇ ਦੇਖੀ ਸੀ ਕੀ ਨਵੀਂ ਨਵੀਂ ਕਾਡ ਬਣਾਰੇ ਸੀ ਲੋਕ ਸ਼ਾਦੀ ਵਿੱਚ ਇਨਵੀਟੇਸ਼ਨ ਕੇ ਲੀਏ
ਹਾਂਜੀ-ਹਾਂਜੀ ਬਿਲਕੁੱਲ।
ਕੁੱਛ ਵੀ ਸ਼ੁਰੂ ਕਰ ਸਕਦੇ।
ਹਾਂਜੀ ਬਿਲਕੁੱਲ ਕਰਾਫਟਿੰਗ ਦੇਖ ਲੋ ਬੱਚੇ ਦੀ ਜੋ ਸ ਸ਼ੀਟਸ ਹੁੰਦੀ ਐ। ਕ ਬਣਾਣ ਵਾਲੀਆਂ ਪੇਲੇ ਅਸੀਂ ਸਿੰਪਲ ਲੈ ਕੇ ਕੰਮ ਕਰ ਲੈਦਾ ਸੀ ਥੋੜਾ ਜਾ ਓਨੂੰ ਡੈਕੋਰੇਟ ਕਰਦੇ ਆ ਲੋਕੀ ਦੇਖੋ ਕਿੰਨਾ ਓਨੂੰ ਕੋਸਟਲੀ ਵੇਚਦੇ ਆ ਫੇਰ ਓ।
ਅੱਜ ਕਲ੍ਹ ਤਾਂ ਛੋਟੇ-ਛੋਟੇ ਬੱਚੇ ਨੀ ਯੂਟਿਊਬ ਨਾਲ ਵਿੱਚ ਵੀਡੀਓ ਬਣਾਂਦੇ ਨੇ ਸਟਾਰਟਿੰਗ ਕਰਦੀ ਐ।
ਬਿਲਕੁੱਲ ਜੀ ਬਿਲਕੁੱਲ ਕੀ ਡੇਲੀ ਵਲੋਗ ਸ਼ੁਰੂ ਕਰ ਦਿੰਦੇ ਐ ਯਾਂ ਡਾਂਸ ਆਂਦੈ। ਕਿਸੀ ਨੂੰ ਯਾਂ ਗਾਣਾ ਆਂਦੈ ਕਿਸੇ ਨੂੰ ਯਾਂ ਜੋ ਵੀ ਆਂਦੈ ਆਪਣਾ ਵੀਡੀਓ ਪਾਂਦੇ ਐ ਬੱਚੇ ਦੇਖੋ ਆ ਕਿੱਥੇ ਫੇਮਸ ਹੋ ਜਾਂਦੇ ਆ ਬੱਚੇ ਸੋਸ਼ਲ ਮੀਡੀਆ ਤੇ ਕਿੱਦਾਂ।
ਹਾਂਜੀ ਵੋਈ ਗੱਲ ਐ ਤੇ ਅੱਬੀ ਸ਼ੁਰੂ ਕਰੇਗੇ ਤਬ ਜਾ ਕੇ ਪਤਾ ਨੀ ਕਿਨੋ ਟਾਈਮ ਲੱਗ ਜਾਂਦਾ ਐ, ਤੇ ਫੇਮਸ ਹੋਣੇ ਵਿੱਚ।
ਬਿਲਕੁੱਲ ਜੀ ਬਿਲਕੁੱਲ, ਚਲੋ ਫੇਮਸ ਨਈ ਵੀ ਹੋਏ ਬੇਸ਼ੱਕ ਤੋ ਲੇਕਿਨ ਦੇਖੋ ਆਪਣਾ ਸੇਲਫ ਕਾਨਫੀਡੈਂਸ ਵੱਧਦਾ ਕਿ ਸਾਨੂੰ ਏ ਸਭ ਚੀਜ਼ਾਂ ਆਂਦੀਆਂ ਨੇ ਅ ਤੀਸ ਇਸ ਜਗ੍ਹਾ ਤੇ, ਹਨਾ, ਕੋਂਨਫੀਡੈਂਸ ਆਂਦੈ ਇਨਸਾਨ ਨੂੰ ਕੀ ਹਾਂਜੀ ਸਾਨੂੰ ਵੀ ਕੁੱਝ ਆਂਦੈ। ਦੁਨੀਆਂ ਦੇ ਨਾਲ ਖੜੇ ਆ।
ਹਾਂਜੀ-ਹਾਂਜੀ ਦੇਖੋ ਅੱਜ ਕੱਲ੍ਹ ਨਾ ਬੱਚਿਆਂ ਨੂੰ ਸਿੱਖਣੇ ਦੀ ਬੋਹਤੀ ਜ਼ਰੂਰਤ ਐ।
ਬੱਚਿਆਂ ਨੂੰ ਵੀ ਉਸ ਦੇਖੋ ਹੁ ਨਾਲ ਹੁਣ ਅੱਜ ਕੱਲ ਦੇ ਟਾਈਮ ਤਾਂ ਇੰਨੀ ਮਹਿੰਗਾਈ ਹੈ ਕੀ ਥੋੜਾ ਬੋਤ ਇਨਸਾਨ ਸੋਚਦੈ ਕੀ ਕੁੱਛ ਸਿੱਖ ਲਈਏ, ਕੁੱਛ ਆਪਣਾ ਵਰਕ ਸਟਾਰਟ ਕਰੀਏ ਥੌੜੀ ਸਾਈਡ ਅਰਨਿੰਗ ਹੋ ਜਾਏ ਹਨਾ। ਕੀ ਥੋੜ੍ਹਾ ਬੋਤ ਆਪਣਾ ਕਰ ਲਈਏ ਅਸੀਂ, ਬਿਲਕੁਲ ਕਿ ਕਿਸੇ ਦੇ ਉੱਪਰ ਡਿਪੈਂਡ ਨਾ ਰਹੀਏ, ਅਸੀਂ ਸੈਲਫ ਡਿਪੈਂਡੈਂਟ ਬਣੀਏ ਆਪਣਾ।
ਹਾਂਜੀ ਦੇਖੋ ਸਾਈਡ ਅਰਨਿੰਗ ਵੀ ਬਹੁਤ ਜ਼ਰੂਰੀ ਹੁੰਦੀ ਆ ਅੱਜ ਕੱਲ੍ਹ ਦੇ ਟਾਈਮ ਵਿੱਚ, ਇਤਨੀ ਮਹਿੰਗਾਈ ਵਿੱਚ ਤੋਂ ਏਕ ਬੰਦਾ ਕੀ ਕਰ ਲਏਗਾ, ਤੇ ਸਾਰਾ ਅਹ ਬਰਡਨ ਉਸ ਕੁਨਾਲੀ ਚਲਾ ਜਾਏਗਾ, ਤੇ ਹਮ ਕੀ ਕਰੇਗੇ ਫਿਰ? ਹਮ ਬੈਠੇ -ਬੈਠੇ ਦੇਖ ਸਕਦੇ ਨੇ, ਤੇ ਹਮ ਨੂੰ ਵੀ ਚਾਹੀਦਾ ਕਿ ਹਮ ਥੋੜਾ ਨਵੀਂ- ਨਵੀਂ ਸਕਿਲ ਸਿੱਖੇ ਤੇ ਅ ਸਾਈਡ ਅਰਨਿੰਗ ਕਰੇ। ਬਸ ਇਹੀ ਗੱਲ ਹੈ ਜੀ। ਨਵੀਂ ਸਕਿੱਲ ਸਿੱਖ ਨਾ ਸਾਡੀ ਜ਼ਿੰਦਗੀ ਨੂੰ ਆਸਾਨ ਤੇ ਬਿਹਤਰ ਬਣਾਉਦਾ ਹੈ।
ਹੂੰ, ਬਿਲਕੁਲ।
ਜੇ ਅਸੀ ਰੋਜ਼ ਕੁਛ ਨਵਾਂ ਸੀਖਣ ਦੀ ਆਦਤ ਬਣਾ ਲੇ ਧੀਰੇ -ਧੀਰੇ ਤਾਂ ਡਿਪੈਂਡੈਂਟ ਵੀ ਹੋ ਜਾਏਗੇ, ਹੂੰ ਇੰਡੀਪੈਂਡੈਂਟ ਬਣ ਜਾਵਾਂਗੀ।
ਬਿਲਕੁਲ, ਟਾਈਮ ਲੱਗੇ ਲੱਗਦਾ, ਹਰ ਇੱਕ ਚੀਜ਼ ਨੂੰ ਸਟਾਰਟ ਕਰਨਾ ਬਟ ਇਹ ਹੈ ਕਿ ਅਗਰ ਤੁਸੀਂ ਲੱਗੇ ਰਹੋਗੇ, ਟਾਈਮ ਦੋਗ, ੇ ਮਿਹਨਤ ਕਰੋਗੇ ਤਾਂ ਇੱਕ ਦਿਨ ਜ਼ਰੂਰ ਤੁਸੀਂ ਸਕਸੈਸਫੁਲ, ਉਸ ਚ ਹੋ ਜਾਂਦੇ ਹੋ।
ਹਾਂਜੀ ਦੇਖੋ ਇੰਡੀਪੈਂਡੈਂਟ ਹੋ ਜਾ ਹੋ ਜਾਵੇਗੇ ਤੇ ਦੇਖੋ ਸਮੇਂ ਦੇ ਨਾਲ ਕਦਮ ਮਿਲਾ ਕੇ ਚੱਲ ਸਕਦੇ ਆ, ਸਭ ਵਿੱਚ।
ਬਿਲਕੁੱਲ।
ਬਸ ਐਈ ਗੱਲ ਐ ਤੇ ਥੋੜਾ ਟਾਈਮ ਨਿਕਾਲੋ ਜੀ ਤੇ ਥੋੜਾ ਖੁਦ ਨੂੰ ਟਾਈਮ ਦੋ।
ਬਿਲਕੁੱਲ ਏ ਅੱਜ ਕੱਲ੍ਹ ਦੇ ਟਾਈਮ ਤੇ ਬੋਤ ਮੁਸ਼ਕਿਲ ਹੋ ਗਿਆ, ਟਾਈਮ ਨਿਕਾਲਣ ਵਾਲਾ ਕੰਮ ਬੋਤ ਮੁਸ਼ਕਿਲ ਹੋ ਗਿਆ ਨਾ।
ਹਾਂਜੀ ਐ ਗੱਲ ਸ ਹਾਂਜੀ, ਐ ਗੱਲ ਜ਼ਰੂਰੀ ਐ ਕੀ ਟਾਈਮ ਨਿਕਾਲੋ ਆਪਣੇ ਲੀਏ ਥੋੜਾ ਬਹੁਤ ਕੁਛ ਕਰੋ ਤੇ ਕੁਛ ਸਿੱਖੋ ਨਵੇਂ- ਨਵੇਂ ਲੋਕੋ ਲੋ ਨਵੀਂ -ਨਵੀਂ ਚੀਜ਼ਾਂ ਸਿੱਖਾਂ।
ਬਿਲਕੁਲ ਜੀ।
ਘਰ ਬੈਠੇ- ਬੈਠੇ ਵੀ, ਹਾਂਜੀ, ਘਰ ਬੈਠੇ- ਬੈਠੇ ਵੀ ਸਿੱਖ ਸਕਦੇ ਆ।
ਬ ਇਹੀ ਤਾਂ ਸਭ ਤੋਂ ਵੱਡਾ ਪਲੱਸ ਪੁਆਇੰਟ ਹੋ ਗਿਆ ਨਾ ਅੱਜ ਦੇ ਟਾਈਮ ਚ ਕ ਤੁਸੀਂ ਅ ਤੁਸੀਂ ਬਾਹਰ ਨਹੀਂ ਜਾ ਸਕਦੇ, ਤੁਸੀਂ ਆਰਾਮ ਨਾਲ ਬੈਠ ਕੇ ਆਪਣੇ ਘਰ ਸਿੱਖ ਸਕਦੇ ਹੋ।
ਹਾਂਜੀ -ਹਾਂਜੀ ਇਹ ਵੀ ਗੱਲ ਬਿਲਕੁਲ ਬਹੁਤ ਵਧੀਆ ਹੈ ਜੀ।
ਹਾਂਜੀ ਆਪਣੇ ਬੱਚਿਆਂ ਦੇ ਕੋਲ ਬੈਠ ਕੇ ਅਸੀਂ ਆਰਾਮ ਨਾਲ ਸਿੱਖ ਸਕਦੇ ਹਾਂ, ਕਿ ਅਸੀਂ ਕਿਤੇ ਜਾਣਾ ਨੀ ਕਿ ਚਲੋ ਜੀ
ਚਲੇ ਜੀ ਆਪ ਵੀ ਸੀਖੋ ਤੇ ਬੱਚੋ, ਬੱਚੋ ਵੀ ਸਿਖਾਓ ਤੇ ਫਿਰ ਗੱਲਾਂ ਕਰੇਗੇ ਜੀ, ਠੀਕ ਹੈ ਜੀ, ਸਤਿ ਸ੍ਰੀ ਅਕਾਲ ਜੀ।